ਹੈਲੋ, ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਜੀ।
ਬਸ ਵਧੀਆ ਜੀ ਹੋਰ ਕੀ ਕਰ ਰਹੇ ਸੀ?
ਹੋਰ ਕੀ ਕਰ ਰਹੇ ਸੀ?
ਬਸ ਵਧੀਆ ਕੁਛ ਨਹੀਂ ਬਸ, ਰੋਟੀ ਪਾਣੀ ਖਾ ਕੇ ਵਿਹਲੇ ਹੋਏ ਸੀ।
ਹੋਰ ਮੌਸਮ ਕਿਸ ਤਰ੍ਹਾਂ ਦਾ ਉੱਥੇ
ਬਾਰ ਮੌਸਮ ਦਾ ਕੁਛ ਨਾ ਪੁੱਛੋ ਬੜੀ ਗਰਮੀ ਹੈ।
ਇੱਥੇ ਵੀ ਬਹੁਤ ਗਰਮੀ ਏ ਔਰ ਪਸੀਨੋ- ਪਸੀਨ ਹੋ ਗਏ ਸੀ। ਏ ਸੀ ਬਿਨਾਂ ਤੇ ਏ ਸਰਦਾ ਹੀ ਨਹੀਂ।
ਏੇ ਸੀ ਬਿਨਾਂ ਨਿਕਲ ਬਿਲਕੁਲ ਵੀ ਨੀ, ਰਿਹਾ ਜਾ ਰਿਹਾ ਸਾਰਾ ਦਿਨ ਏ ਸੀ ਚੱਲਦਾ ਪਿਆ। ਮਤਲਬ ਥੋੜ੍ਹਾ ਬਹੁਤਾ ਮੌਸਮ ਦੇ ਵਿੱਚ ਬਦਲਾਵ ਆਣਾ ਚਾਹੀਦਾ ਜਿਸ ਹਿਸਾਬ ਨਾਲ ਮਹੀਨਾ ਮਹੀਨਾ ਚੱਲਦਾ ਪਿਆ। ਜਿਵੇਂ, ਕਿ ਜੁਲਾਈ ਮਹੀਨੇ ਵਿੱਚ ਨਾ ਬਰਸਾਤੀ ਮੌਸਮ ਹੋ ਜਾਦੇ ਨੇ, ਤੇ, ਉਹਦੇ ਵਿੱਚ ਇਹਨਾਂ ਨੂੰ ਥੋੜਾ ਜਿਹਾ ਮਤਲਬ ਕਿ, ਮੌਸਮ ਦਾ ਬਦਲਾਵ ਹੋਣਾ ਚਾਹੀਦਾ ਪਰ, ਇਸ ਵਿੱਚ ਮੌਸਮ ਦਾ ਥੋੜ੍ਹਾ, ਜਿਹਾ ਵੀ ਬਦਲਾਅ ਨਹੀਂ ਉਸੇ
ਬਰਸਾਤਾਂ ਹੋਈਆਂ ਕਿੱਥੇ ਨੇ, ਮੁਸ਼ਕਿਲਾਂ ਤਿੰਨ -ਚਾਰ ਤੇ ਬਰਸਾਤਾਂ ਆਈਆਂ ਨੇ ਜੁਲਾਈ ਚ,
ਚਲੋ ਆਈਆਂ ਵੀ, ਪਰ ਥੋੜਾ ਬਹੁਤਾ ਥੌ, ਥੋੜ੍ਹੀ ਹੀ ਬਹੁਤੀ, ਜਿਸ ਤਰ੍ਹਾਂ ਦੂਜੇ ਸ਼ਹਿਰਾਂ ਚ'ਹੁੰਦੀ ਅਤੇ ਠੰਡ। ਪਹਿਲੇ ਕੀ ਹੁੰਦਾ ਸੀ। ਪਹਿਲੇ ਜ਼ਮਾਨੇ ਜਦੋਂ ਅਸੀਂ ਮਤਲਬ ਛੋਟੇ -ਛੋਟੇ ਜਦੋਂ ਹੁੰਦੇ ਸੀ ਨਾ। ਤੇ, ਕਿਸੇ ਮਤਲਬ, ਸਾਡੇ ਲਾਗੇ ਦੇ ਪਿੰਡ ਚ ਕਿਤੇ ਬੱਦਲ ਪੈਣਾ ਨਾ ਤੇ ਸਾਡੇ ਵਾਲੇ ਪਾਸੇ ਠੰਡੀਰ ਹੋ ਜਾਂਦੀ ਸੀ। ਠੰਡਾ, ਠੰਡੀਆਂ- ਠੰਡੀਆਂ ਹਵਾਵਾਂ ਚੱਲਣ ਲੱਗ ਜਾਂਦੀਆਂ ਸੀ।
ਅੱਛਾ ਜੀ। ਇੱਧਰ ਤੇ ਗਰਮੀ ਦਾ ਬੁਰਾ ਹਾਲ ਹੋਇਆ ਪਿਆ, ਲੱਗਦਾ ਹੀ ਨੀ ਪਿਆ ਮਰ ਗੇ ਜੁਲਾਈ ਚੱਲਦਾ ਪਿਆ।
ਉਹੀ ਤੇ ਕਹਿ ਰਹੀ ਆ, ਤੇ ਠੰਡ ਬਾਰਿਸ਼ ਕਿੱਦੇ ਮਤਲਬ ਪਠਾਨਕੋਟ ਵਗੈਰਾ। ਕਿਸੇ ਸ਼ਹਿਰ ਚ ਹੋਣੀ ਤੇ ਏਥੇ ਮਤਲਬ ਦੂਜੇ ਸ਼ਹਿਰ ਦੇ ਵਿੱਚ ਮਤਲਬ ਕਿ ਨਾਲੇ ਮੌਸਮ ਠੰਡਾ ਹੋ ਜਾਣਾ ਮਲਬ ਬੜੀ ਠੰਡੀ ਹਵਾ ਚੱਲਣੀ ਕਿ ਆਪਾਂ ਨਾ ਬਿਨਾਂ ਪੱਖੇ ਤੋਂ ਵੀ ਨਾ ਰਾਤੀ ਮਤਲਬ ਸ਼ਤਾਂ ਤੇ ਸੌਂਦੇ ਹਾਂ ਗਰਮੀਆਂ ਚ ਤੇ ਆਪਾਂ ਸੋ ਜਾਂਦੇ ਸੀ ਤੇ ਹੁਨ ਤੁਸੀਂ
ਛੱਤਾਂ ਤੇ ਪਹਿਲੇ ਵੇਖੋ ਲੋਕੀ ਛੱਤਾਂ ਈ ਸੋ ਜਾਂਦੇ ਸੀ ਚਾਦਰਾਂ ਲੈ ਕੇ
ਹਾਂ ਓਹੀ ਤੇ ਹੁਨ ਤੁਸੀਂ ਬਾਹਰ ਨਿਕਲ ਕੇ ਦਿਖਾਓ ਜੁਲਾਈ ਚ ਬਾਰਿਸ਼ ਆਂਦੀ ਏ ਤੇ ਰਾਤੀ ਇੰਨਾ ਗੁੰਮਾ ਹੋਇਆ ਹੋਂਦਾ। ਕਿ
ਇੱਕ ਦਿਨ ਬਰਸਾਤ ਆਂਦੀ ੳਕ ਅ ਹੋਰ ਹੀ ਭੜਾਸ ਨਿਕਲਣ ਲੱਗ ਜਾਂਦੀ ਏ।
ਉਹੀ ਤੇ ਕਹਿ ਰਹੀ ਹਾਂ ਪਹਿਲੇ ਪਹਿਲੇ ਪਤਾ ਨੀ ਕੀ ਚੀਜ਼ ਸੀ ਜਿਹੜਾ
ਪਹਿਲੇ ਪੋਲਿਊਸ਼ਨ ਘੱਟ ਸੀ, ਪੇੜ ਪੌਦੇ ਜੈਦਾ ਸੀ ਹੁਨ ਦੇਖੋ ਤੁਸੀਂ ਟਾਵਾਂ ਟਾਵਾਂ ਦੇ ਪੇੜ ਪੋਧੇ ਕਿਧਰੇ ਦਿਖਦੇ ਨੇ
ਬਸ ਬਸ ਉਹੀ ਨਾ ਉਹਦੇ ਕਰਕੇ ਥੋੜ੍ਹੀ ਜਿਹੀ ਨਾ ਠੰਡੀ
ਫੈਕਟਰੀਆਂ ਹੋ ਗਈਆਂ ਨੇ ਫੈਕਟਰੀਆਂ ਦਾ ਕੂੜਾ ਇਨਾਂ ਪੋਲਿਊਸ਼ਨ ਭਠੀਆਂ ਵੇਖੋ ਧੂੰਆਂ ਦੇਖ ਉਹਨਾਂ ਦਾ ਇੰਨਾ ਉਹਨਾਂ ਦਾ ਕੈਮੀਕਲ ਰਿਲੀਜ਼ ਹੁੰਦਾ ਪਿਆ ਹਵਾ ਇੰਨੀ ਗੰਦੀ ਹੋਈ ਗਈ ਏ ਫੇਰ ਏਹੀੳ ਕੁਛ ਹੋਨਾ ਜੇ
ਤੇ ਫੇਰ ੳਹ ਗਰਮੀ ਤਾਂਹੀ ਤਾਂ ਵੱਧੀ ਦੀ ਹੈ ਪਹਿਲੇ ਹੀ ਲਾਗੇ ਸ਼ਾਗੇ ਪੇੜ- ਪੂੜ ਹੁੰਦੇ ਸੀ ਹਵਾ ਚਲਦੀ ਸੀ।
ਹੁਣ ਦੇ ਐਂਡ ਵਿੱਚ ਕਿਧਰੇ ਦਸੰਬਰ ਤੇ ਜਨਵਰੀ ਦੇ ਮਹੀਨੇ ਵਿੱਚ ਹੁੰਦੀ ਬਸ ਕੜਾਕੇ ਦੀ ਠੰਡ, ਬਾਕੀ ਤੇ ਅਗੇ ਪਿੱਛੇ ਬੜੀ ਘੱਟ ਜਾਂਦੀ ਏ
ਹਾਂ ਹਾਂ, ਬਸ ਉਹੀਓ ਰਹਿ ਗਈ ਜਨਵਰੀ ਦੀ ਮਤਲਬ
ਜਿੰਨਾ ਪੋਲਿਊਸ਼ਨ ਹੋਏਗਾ ਓਨੀ ਗਰਮੀ ਹੋਏਗੀ ਬਸ ਸਿੱਧਾ ਹਿਸਾਬ ਏ ਪੇੜ ਓਹ ਦੇ ਹੈ ਨੀ ਹੁਨ ਦੇਖੋ ਕਿੰਨੇ ਹਾਈ ਵੇ ਬੰਨਦੇ ਨੇ ਪੇੜ ਪੌਦੇ ਕੱਟੀ ਜਾਂਦੀ ਪਏ ਨੇ ਵੱਢੀ ਜਾਂਦੇ ਪਏ ਨੇ ਅੰਦਾ ਧੁੰਦ ਇਹ ਨੀ ਪਤਾ ਆਂਦੇ ਦਸ ਸਾਲ ਤੱਕਣ ਇਨਸਾਨਾਂ ਵਾਸਤੇ ਹਵਾ ਹੀ ਨਹੀਂ ਬਚਣੀ।
ਹੁ ਪਰ ਇਹਨਾਂ ਨੂੰ ਕੱਟਣੇ ਨਹੀਂ ਨਾ ਚਾਹੀਦੇ ਏਦਾਂ ਦੇ ਫੇਰ ਇਹ ਮਤਲਬ ਵੀ ਹੋਰ ਜੈਦਾ ਗਰਮੀ ਵੱਧ ਜਾਏਗੀ ਤੇ ਬੰਦਿਆਂ ਦਾ
ਹਾਂ ਨੇਚਰ ਦਾ ਬੈਲੇੈਂਸ ਈ ਵਿਗੜ ਜਾਂਦਾ ਤੁਸੀਂ ਨੇਚਰ ਦਾ ਬੈਲੇੈਂਸ ਵਿਗਾੜੋਗੇ ਤੇ ਫੇਰ ਦੇਖੋ ਬਰਸਾਤਾਂ ਆਂਦੀਆਂ ਤੇ ਅੰਧਾ ਧੁੰਦ ਬਰਸਾਤਾਂ ਹੀ ਆਨ ਲੱਗ ਜਾਂਦੀਆਂ ਨੇ, ਗਰਮੀ ਪੈਂਦੀ ਹੈ ਤੇ ਅ ਅੱਤ ਦੀ ਗਰਮੀ ਪੈਂਦੀ ਏ
ਉਹੀ ਨਾ ਪਹਿਲੇ ਅਸੀਂ ਮੈਂ ਵੀ ਉਹੀ ਸੋਚਦੀ ਵੀ ਸੀ ਬੈਠ ਕੇ ਮੈਂ ਕਿਹਾ ਪਹਿਲੇ ਅਸੀਂ ਸ਼ਤਾਂ ਤੇ ਸੋ ਯਾਨੇ ਹਾਂ ਰਾਤੀ ਮਾੜੀ ਮੋਟੀ ਚਲੋ ਪੱਖੀ ਝਲਨੀ ਬਾਦ ਚ ਚਲੋ ਬਾਰਾਂ ਵਜੇ ਤੋਂ ਬਾਹਰ ਆ ਠੰਡੀ ਰ ਇਨੀ ਸਵੇਰੇ ਉੱਠਣਾ ਤੇ ਚਾਦਰਾਂ ਵਿੱਚ ਵੜੇ ਹੁੰਨੇ ਹਾਂ ਆਪਾਂ
ਹਾਂ ਤੇ ਸਗੋਂ ਲੋਕਾਂ ਦੀ ਨਿੰਦਰਾ ਵੀ ਜਲਦੀ ਖੁੱਲ ਜਾਂਦੀਆਂ ਸੀ ਹੁਨ ਤੇ ਏਸੀ ਵਿੱਚ ਪਏਦੇ ਹਾਂ ਕਮਰੇ ਬਾਰੀਆਂ ਬੂਹੇ ਸਭ ਬੰਦ ਨੇ ਪਤਾ ਨਹੀਂ ਲੱਗਦਾ ਕਦੋਂ ਛੇ ਵੱਜਦੇ ਨੇ ਤੇ ਛੇ ਤੋਂ ਸੱਤ ਤੇ ਅੱਠ ਨੌ ਵੱਜ ਜਾਂਦੇ ਨੇ
ਬਸ ਏਦਾਂ ਹੀ ਆ ਫਿਰ ਕੀ ਬੰਦਾ ਕਰ ਸਕਦਾ ਮੌਸਮ ਦਾ ਬੜਾ ਮਤਲਬ ਕੀ ਨਾ ਇਹਨਾਂ ਨੇ ਜਿ ਜਿਹੜਾ ਏ ਪੇੜ ਵੱਢ ਵੱਢ ਕੇ ਨਾ ਬੜਾ ਇਹਨਾਂ 'ਚ, ਬਦਲਾਵ ਲੈ ਆਂਦਾ ਹੈ ਨੀ ਤੇ
ਤੁਸੀਂ ਵੇਖਦੇ ਨੇ ਕਿੰਨੇ ਹੜ੍ਹ ਆ ਜਾਂਦੇ ਨੇ ਕਿੰਨਾ ਕਿੰਨੇ ਪਾਨੀ ਕਿੰਨੇ ਕਿੰਨੇ ਪਿੰਡ ਡੁੱਬ ਜਾਂਦੇ ਨੇ ਗਾਵਾਂ ਮੱਝਾਂ ਡੁੱਬ ਜਾਂਦੀਆਂ ਨੇ ਇਹੀੳ ਹੁਨ ਪੇੜ ਅਗਰ ਹੋਨ ਅਪਨੀ ਜਗ੍ਹਾ ਤੇ ਤੇ ਪਾਨੀ ਥੋੜਾ ਰੁਕੇ ਨਾ
ਹਾਂ ਹਾਂ ਉਹ ਤੇ ਹੈ ਪਾਣੀ ਰੁਕੇਗਾ ਪਾਣੀ ਉਹ ਫੇ ਫੇਰ ਉਹ ਰੁਕਣਾ ਕਿ
ਪਾਣੀ ਨੇ ਸਿੱਧਾ ਹੀ ਜਾਣਾ ਪਾਣੀ ਤੇ ਫਿਰ ਸਿੱਧਾ ਅੱਗੇ ਹੀ ਜਾਏਗਾ ਲੋਕਾਂ ਦੇ ਘਰਾਂ ਚ ਹੀ ਵੜੇਗਾ
ਹੂੰ ਉਹੀ ਨਾ ਇਨਾਂ ਨੂੰ ਸੋਚਣਾ ਚਾਹੀਦਾ ਸਗੋਂ ਪੇੜ ਪੌਦੇ ਲਗਾਉਣੇ ਚਾਹੀਦੇ ਆ ਵੱਧ
ਗੌਰਮੈਂਟ ਵੀ ਕੁਛ ਨੀ ਕਰਦੀ। ਤੁਸੀਂ ਵੇਖੋ ਹੋਰ ਚੀਜ਼ਾਂ ਦੇ ਇੱਕ ਮਿੰਟ ਚ ਪਾਬੰਦੀ ਲੱਗ ਜਾਂਦੀ ਹੈ ਨੋਟਬੰਦੀ ਹੋ ਜਾਂਦੀ ਹੈ। ਜੀ ਕਦੀ ਕੁੱਛ ਹੋ ਜਾਂਦਾ ਏ ਕਦੀ ਕੁੱਛ ਹੋ ਜਾਂਦਾ ਗੈਸ ਸਿਲੰਡਰ ਦੀ ਕਿੱਲਤ ਆ ਜਾਂਦੀ ਏ। ਇਹ ਚੀਜ਼ਾਂ ਤੇ ਰੋਕਾਂ ਨੀ ਲੱਗਦੀਆਂ ਕਿ ਪੇੜ ਨਾ ਵੱਢੋ ਤੁਸੀਂ ਪੇੜ ਲਗਾਓ। ਪਤਾ ਨੀ ਕੀ ਕਰਦੀ ਪਈ ਸਰਕਾਰ।
ਕੀ ਬੰਦਾ ਕਰ ਸਕਦਾ ਕੁਛ ਵੀ ਨੀਂ ਕਹਿ ਸਕਦੇ ਉਹਨਾਂ ਨੂੰ
ਤੁਸੀਂ ਲੋਕਾਂ ਦੇ ਘਰਾਂ ਚ ਦੇਖੋ ਪਹਿਲੇ ਕਿੰਨੇ ਕਿੰਨੇ ਪੇੜ ਪੌਦੇ ਲੱਗੇ ਹੁੰਦੇ ਸੀ। ਬਚਪਨ ਵਿੱਚ ਮੈਨੂੰ ਵੀ ਯਾਦ ਮੇਰੇ ਘਰ ਵੀ ਲੱਗਿਆ ਹੁੰਦਾ ਸੀ ਅਮਰੂਦ ਦਾ ਪੇੜ। ਹੁਣ ਦੇਖੋ ਲੋਕਾਂ ਦੇ ਘਰ ਈ ਇੰਨੇ ਛੋਟੇ ਨੇ ਨਿੱਕੇ ਨਿੱਕੇ ਪੌਦੇ ਲੱਗ ਜਾਣ ਉਹੀ ਬੜੇ ਵੱਡੀ ਗੱਲ ਏ।
ਹੂੰ ਉਹ ਤੇ ਐ।
ਹੂੰ
ਪਰ ਇਹ ਨਾ ਫੇਰ ਇਹਨਾਂ ਨੂੰ ਆਪੇ ਵੀ ਵੇਖਣਾ ਚਾਹੀਦਾ ਪੇੜਾ ਪੌਦੇ ਹਟਾਣੇ ਨੀ ਚਾਹੀਦੇ ਐਵੇਂ। ਆਪਣੇ ਜ ਜਗ੍ਹਾ ਜਿੱਥੇ ਜਗ੍ਹਾ ਹੁੰਦੀ ਏ ਉਹਨੂੰ ਪਲਾਂਟ ਬਣਾ ਕੇ ਵੇਚ ਦਿੰਦੇ ਨੇ।
ਹੁਣ ਤੁਸੀਂ ਦੇਖੋ ਸਰਕਾਰ ਬਣਾਦੀ ਨੇ ਕਿੰਨੇ ਵੱਡੇ ਵੱਡੇ ਹਾਈਵੇ ਤੇ ਜੰਗਲ ਵਗੈਰਾ ਵੱਢ। ਕੀ ਬਣਾਂਦੀ ਪਈ ਨਾ ਕਿੰਨੇ ਪੇੜ ਪੌਦੇ ਵੱਢੀ ਜਾਂਦੀ ਪਈਏ।
ਹੂੰ ਬਸ ਏਦਾਂ ਫੇਰ ਕੀ ਕਰ ਸਕਦੇ ਮੌਸਮ ਨੇ ਤੇ ਫੇਰ ਦੂਸਰੇ ਬੰਦਿਆਂ ਵਾਸਤੇ ਦਿੱਕਤ ਹੋ ਜਾਂਦੀ ਨਾ ਦੂਸਰੇ ਬੰਦਿਆਂ ਨੂੰ ਕਦੇ ਹੁਣ ਜਿਸ ਹਿਸਾਬ ਨਾਲ ਜਦੋਂ ਬ ਜਿਸ ਤਰਾਂ ਹਿਸਾਬ ਨਾਲ ਦੁਪਹਿਰ ਟਾਈਮ ਹੁੰਦੀ ਏ ਅਸੀਂ ਤੇ ਬਾਹਰ ਵੇਖ ਵੀ ਨੀ ਵੇਖ
ਹਾਂਏ ਤੁਸੀਂ ਉਹ ਬੱਚੇ ਦੇਖੋ ਜਿਹੜੇ ਸਕੂਲੋਂ ਆਉਂਦੇ ਨੇ। ਬੱਚੇ ਬੇਚਾਰੇ ਹਾਲੋ ਬੇਹਾਲ ਹੋਏ ਹੁੰਦੇ ਨੇ।
ਹਾਂ ਬੱਚਿਆਂ ਦੇ ਰੰਗ ਕਾਲੇ ਹੋਏ ਹੁੰਦੇ ਨੇ
ਮੈਂ ਤੇ ਕਹਿਣੀ ਆ ਵਕੇਈ ਮੇਰੀ ਤੇ ਆਪਣੀ ਗੁੜੀਆਂ ਇੰਨੀ ਕਾਲੀ ਲੱਗਣ ਲੱਗ ਗਈ ਮੈਂ ਰੋਜ਼ ਵੇਖਣੀ ਮੈਂ ਵੇਖੀ ਜਾਂਣੀ ਫਿਰ ਇਹਨੂੰ ਮੈਂ ਕਿਹਾ ਰੰਗ ਕਿੰਨਾ ਕਾਲਾ ਹੋਈ ਜਾਂਦਾ।
ਤੇ ਉਹ ਕਾਲੇ ਹੋਏ ਹੁੰਦੇ ਨੇ ਫੇਰ ਆ ਕੇ ਮੂੰਹ ਮਾਂਹ ਧੋੋਂਦੇ ਨੇ ਤਾਂ ਜਾ ਕੇ ਸ਼ਕਲਾਂ ਨਜ਼ਰ ਆਉਂਦੀਆਂ ਇਹਨਾਂ ਦੀਆਂ ਉਹ ਪਸੀਨੇ ਚੋਂਦੇ ਨੇ ਉਹੀਓ ਹੱਥ ਮੂੰਹ ਤੇ ਮਾਰੀ ਜਾਂਦੇ ਨੇ
ਹੁਣ ਦੇਖੋ ਮੈਂ ਆਪਣੀ ਕੁੜੀ ਲੈਣ ਜਾਂਨੀ ਆ ਇੰਨੀ ਗਰਮੀ ਹੁੰਦੀ ਏ ਇੰਨੀ ਟੈਨਿੰਗ ਮੇਰੇ ਤੇ ਅੱਧੀ ਬਾਵਾਂ ਕਾਲੀਆਂ ਸ਼ਾਹ ਪੈਰ ਤੇ ਹੱਥ ਬਾਂਹ ਦੇ ਇੰਜ ਲੱਗਦੀ ਏ ਕਿਸੇ ਹੋਰ ਹੀ ਬੰਦੇ ਦੇ ਇੰਨੀ ਟੇਨਿੰਗ ਹੋਗੀ ਦੀ ਇਹ
ਹਮ ਨਹੀਂ ਟੈਨਿੰਗ ਤੇ ਫੇਰ ਹੋਣੀ ਜਿਸ ਸਾਬ ਦੀ ਸੂਰਜ ਦੀ ਕਿਰਨਾਂ
ਹੁਣ ਦੇਖੋ ਮੈਂ ਆਪਣੀ ਕੁੜੀ ਆਪੇ ਲੈਣ ਜਾਂਨੀ ਆ ਪਹਿਲੇ ਤਾਂ ਛੱਡਣ ਵੀ ਜਾਓ ਫਿਰ ਲੈਣ ਜਾਓ ਧੁੱਪ ਤੇ ਹੈ ਹੀ ਹੈ ਨਾ ਬਾਹਰ ਤੇ ਫੇਰ ਵੀ ਹੁਣ ਬੰਦਾ ਕਿੰਨਾ ਕੁ ਕਵਰ ਰੱਖ ਲਏਗਾ ਆਪਣੇ ਆਪ ਨੂੰ ਹੋਰ ਗਰਮੀ ਲੱਗਦੀ ਹੈ ਸਗੋਂ ਕਵਰ ਕਰ ਕਰਕੇ।
ਹੂੰ ਕੋਈ ਨਾ ਮੌਸਮ ਦੇ ਵਿੱਚ ਜੇ ਮੈਂ ਤਾਂ ਉਹੀ ਸੋਚ ਵੀ ਰਈ ਸੀ ਮੈਂ ਕਿਹਾ ਚੱਲ ਜੁਲਾਈ ਮਹੀਨਾ ਵਾ ਤੇ ਬਰਸਾਤੀ ਮੌਸਮ ਏ ਤੇ ਇਸ ਮਹੀਨੇ ਚ ਬਰਸਾਤਾਂ ਹੁੰਦੀਆਂ ਚਲ ਥੋੜ੍ਹਾ ਠੰਡਾ ਹੋ ਜਾਏਗਾ ਪਰ ਜਿਸ ਹਿਸਾਬ ਨਾਲ਼ ਮਤਲਬ ਬਾਹਰ ਨਿਕਲ ਕੇ ਦੇਖੋ ਲੱਗਦਾ ਨੀ ਕਿ ਠੰਡਾ ਹੋਏਗਾ। ਇਹ ਤੇ ਲੱਗਦਾ ਵਾ ਜਿਵੇਂ ਅਕਤੂਬਰ ਮਹੀਨੇ ਤੱਕ ਜਾਏਗੀ ਗਰਮੀ ਪੂਰੀ।
ਹਾਂ ਇਓ ਲੱਗਦਾ ਪਿਆ ਨਹੀਂ ਤੇ ਅਗਸਤ ਤੱਕ ਤੇ ਫੇਰ ਵੀ ਥੋੜਾ ਜ ਫ਼ਰਕ ਪੈ ਜਾਂਦਾ ਏ। ਕਿਉਂਕਿ ਅਸੀਂ ਰੱਖੜੀ ਟਿੱਕੇ ਦੇ ਕੱਪੜੇ ਪਾ ਲੈਂਨੇ ਹਾਂ ਇਹੋ ਜਿਹੇ ਹੈਵੀ ਥੋੜ੍ਹੇ ਜੇ ਹੁਣ ਤਾਂ ਲੱਗਦਾ ਨੀ ਹੁਣ ਕੋਟਨ ਦੇ ਸੂਟ ਹੀ ਪਾਣੇ ਪੈਣੇ ਨੇ ਲੱਗਦੇ।
ਉਹੀ ਮੈਂ ਸੋ ਮੈਂ ਵੀ ਉਹੀ ਸੋਚਦੀ ਸੀ ਮੈਂ ਕਿਹਾ ਬੜੀ ਜਿਸ ਹਿਸਾਬ ਨਾਲ਼ ਨਾ। ਅੱਜ ਦੁਪਹਿਰੇ ਮੈਂ ਕੱਪੜੇ ਧੋ ਧੋ ਧੋ ਕੇ ਤੇ ਬਾਹਰ ਨੂੰ ਨਿਕਲੀ ਸੁੱਕਣੇੇ ਪਾਣ। ਤੇ ਖੜੇ ਨੀ ਹੋਇਆ ਗਿਆ ਮਤਲਬ ਇੰਨੀ ਗਰਮੀ ਸੀ।
ਕੱਪੜੇ ਤੁਸੀਂ ਸੁੱਕਨੇ ਪਾ ਕੇ ਆਓ ਨਾ ਉੱਪਰ। ਮੈਂ ਕਹਿਣੀ ਆ ਇੰਨੀ ਦੇ ਥੱਲੇ ਨੂੰ ਤੁਸੀਂ ਆਂਦੇ ਕੱਪੜੇ ਸੁੱਕ ਜਾਂਦੇ ਨੇ ਡਰੈਲ ਕੀਤੇ ਹੋਏ। ਇੰਨੀ ਗਰਮੀ ਪੈਂਦੀ ਏ।
ਹਮ।
ਦਸ ਮਿੰਟ ਬਾਅਦ ਕੱਪੜੇ ਸੁੱਕੇ ਹੁੰਦੇ ਨੇ ਇਹ ਵੀ ਚਲੋ ਵਧੀਆ ਮੌਸਮ ਦਾ ਫਾਇਦਾ ਏ। ਨਹੀਂ ਤਾ ਸੁਕਦੇ ਨੀ।
ਸੁੁਕਦੇ ਨੀ ਸਰਦੀਆਂ ਚ ਦੋ-ਦੋ ਦਿਨ ਪਾਉਣੇ ਪੈਂਦੇ ਨੇ ਗਰਮੀਆਂ ਚ ਅੱਧੇ ਘੰਟੇ ਚ ਲੈ ਲੋ ਸਾਰੇ।
ਹਮ।
ਆਹ ਸਰਦੀ ਚ ਦੋ -ਦੋ ਦਿਨ ਪਾਣੇ ਪੈਂਦੇ ਨੇ ਸਾਨੂੰ ਬਾਹਰ।
ਕੰਬਲ ਕੁੰਬਲ ਧੋਣੇ ਪੈ ਜਾ ਹੋਰ ਹੀ ਕੰਮ ਵੱਧ ਜਾਂਦਾ ਸੀ।
ਵੱਧ ਜਾਂਦਾ ਵਾਕੀ।
ਚੁੱਕ -ਚੁੱਕ ਕਈ ਕੱਪੜੇ ਬੰਦਾ ਥੱਕ ਜਾਂਦਾ ਇੱਥੇ ਰੱਖੋ ਉੱਥੇ ਰੱਖੋ।
ਚੁੱਕ ਚੁੱਕ ਕੇ ਇੱਕ ਤੇ ਇੱਕ ਤੇ ਇਹ ਵਾ ਕਿ ਮਤਲਬ ਕਿ। ਕਿਨੂੰ ਕੀ ਕਰ ਸਕਦੇ ਹਾ ਹੁਣ ਇੱਕ ਪਾਸੇ ਧੋਵੋ ਇੱਕ ਪਾਸੇ ਖਡੇਰਾ ਸਾਂਭੋ ਇਹ ਬਣ ਗਿਆ ਦਾ। ਗਰਮੀ ਦੇ ਉਹੀ ਗਰਮੀ ਦੇ ਵਿੱਚ ਕੱਪੜੇ। ਬੱਚੇ ਪਸੀਨੇ ਕਰਕੇ ਦੋ-ਦੋ ਵਾਰੀ ਕੱਪੜੇ ਲਾਂਦੇ ਨੇ।
ਮੇਰੀ ਤੇ ਆਪੇ ਕੁੜੀ ਦਿਨ ਚ ਚਾਰ ਦੇ ਜੋੜੇ ਬਦਲਦੀ ਏ। ਫੇਰ ਉਹਨੂੰ ਗਰਮੀ ਲੱਗਦੀ ਹੈ ਫਿਰ। ਫ਼ਿਰ ਕਏਗੀ ਮੰਮਾ ਮੈਂ ਮੂੰਹ ਧੋ ਕੇ ਆਈ ਆ ਮੂੰਹ ਧੋ ਕੇ ਆਂਦੀ ਆ ਸਾਰੇ ਕੱਪੜੇ ਗਿੱਲੇ ਕਰ ਲੈਂਦੀ ਆ। ਫ਼ਿਰ ਆ ਜਾਂਦੀ ਆ ਮੰਮੀ ਕੱਪੜੇ ਚੇਂਜ ਕਰੋ।
ਗਰਮੀ ਦੇ ਵਿੱਚ ਤੇ ਮਤਲਬ ਕਹਿ ਲਓ। ਕਿ ਕੰਮ ਵੀ ਬੜਾ ਜ਼ਿਆਦਾ ਏ ਜੇ ਬੱਚਿਆਂ ਨੂੰ। ਗਰਮੀ ਬੜੀ ਲੱਗਦੀ ਆ ਅਤੇ ਠੰਡੇ ਪਾਣੀ ਬਣਾ ਕੇ ਦਿਉ ਕਦੀ ਠੰਡੇ ਦੁੱਧ ਲਿਆ ਕੇ ਦਿਉ। ਕਦੀ ਕੁਛ ਕਦੀ ਕੁਛ ਇਹਨਾਂ ਨੇ ਕੁਛ ਨਾ ਕੁਛ ਸਾਨੂੰ ਆਰੇ ਲਾ ਹੀ ਰੱਖਣਾ। ਜੇ ਕੱਪੜੇ ਆ ਤੇ ਕੱਪੜੇ ਬਦਲੀ ਜਾਣੇ ਆ ਇਹਨਾਂ ਨੇ। ਹੈ ਖਲੇਰਾ ਮਤਲਬ ਪਾ ਲੱਗ। ਉਹਈ ਨਾ ਗਰਮੀ ਵੀ ਬਚਿਆ ਨੂੰ ਬਰਦਾਸ਼ਤ ਹੁੰਦੀ ਗਰਮੀ ਦੇ।
ਬੁਰਾ ਹਾਲ ਏ। ਤੁਸੀਂ ਇਹ ਛੱਡੋ ਉਹ ਕਹਿੰਦੇ ਨਾ ਵੰਸ ਮਦਰਲਵੇਜ਼ ਮਦਰ ਮਾਵਾਂ ਦਾ ਤੇ ਓਈਓ। ਬੱਚੇ ਜਿੱਥੇ ਜੰਮੇ ਆ ਨਾ ਤੁਸੀਂ ਬੱਚਿਆਂ ਦੇ ਕੰਮਾਂ ਚ ਹੀ ਲੱਗੇ ਦਿਉ। ਗਰਮੀ ਹੈ ਤੇ ਇਹਨਾਂ ਨੇ ਸ਼ੇਕ ਪੀਣਾ ਹੈ ਆਈਸ ਕਰ੍ਰੀਮ ਖਾਣੀ ਹੈ ਕਦੀ ਕੁਝ ਖਾਣਾ ਹੈ ਗਰਮੀਆਂ ਚ ਇਹਨਾਂ ਨੇ। ਸੂਪ ਪੀਣਾ ਹੈ ਕਦੀ ਕੁੱਝ ਗਰਮ-ਗਰਮ ਚੀਜ਼ ਲੈ ਦੋ ਕਦੀ ਗਜਰੇਲਾ ਬਣਾ ਦੋ।
ਤੇ ਸਰਦੀਆਂ ਵਿੱਚ ਚਲੋ ਇਹ ਹੁੰਦਾ ਮੌਸਮ ਜਦੋਂ ਬਦਲਦਾ ਏ। ਤੇ ਫ਼ਿਰ ਥੋੜਾ ਜਿਹਾ ਇਹ ਹੋ ਜਾਂਦਾ ਕਿ ਚਲੋ ਆ ਨਾ ਥੋੜੇ ਜਿਹੇ ਕੀ ਕਹਿੰਦੇ ਇਹ ਨੂੰ। ਬੱਚੇ ਜਿਹੜੇ ਆ ਵਾ ਕਿ ਕੱਪੜੇ ਇੱਕ ਦੂਜੇ ਦਿਨ ਪੈ ਜਾਂਦੇ ਨੇ। ਕਿ ਉਹ ਗੰਦੇ ਤੇ ਹੁੰਦੇ ਨੇ ਸਰਦੀਆਂ ਚ ਬਹਿਣਾਣ ਨਾ ਜ਼ਮੀਨਾਂ ਤੇ ਬਹਿਣਾ ਨਾ। ਕੁਛ ਵੱਡਾ ਤੇ ਬੈਠਿਆ ਰਹਿਣਾ ਇਹਨਾਂ ਨੇ।
ਅਰੇ ਜਿਹਨਾਂ। ਬੱਚੇ ਵੱਡੇ ਨਾ ਉਹ ਸਮਝਦੇ ਜਿਹਨਾਂ ਦੇ ਛੋਟੇ ਨੇ ਨਾ ਉਹ ਮਿੰਟ ਜਾ ਕੇ ਪਾਣੀ ਚ ਹੱਥ ਪਾਉਂਦੇ ਨੇ। ਉੱਪਰੋਂ ਸਵੈਟਰ ਤੋਂ ਲੈ ਕੇ ਥੱਲੇ ਬਨੇ ਤੇ ਫਿਰ ਉਹਨਾਂ ਦੀ ਗਿੱਲੀ ਹੋ ਜਾਂਦੀ ਸਾਰੇ।
ਉਹ ਤੇ ਚਲੋ ਛੋ। ਛੋਟਾ ਬੱਚਾ ਕਰਦਾਂ ਨਾ ਮਤਲਬ ਕਿ ਜਿੱਦਾਂ ਹੁਣ ਸਾਡੇ ਬੱਚੇ ਬੱਚੇ ਥੋੜੇ ਵੱਡੇ ਆ ਤੇ ਫ਼ਿਰ ਉਹ ਉਹਨਾ ਆਈ ਨਾ ਪਾਇਆ ਸਕੂਲੋਂ ਆ ਕੇ ਯੂਨੀ ਫੌਮ ਬਦਲੀ ਤੇ ਆਪਣੇ ਬਿ
ਹਾਂ ਇਹ ਸੁੱਖ ਹੈਗਾ ਜੇ ਚਲੋ ਥੱਲੇ ਵਲੇ ਚ ਰਹੋ ਨਿ ਦੋ ਦਿਨ, ਇੱਕ-ਦੋ ਦੂਸਰੇ ਦਿਨ ਬੰਦਾ ਪਾ ਲੈਂਦਾ ਏ।
ਹਾਂ। ਸਰ ਸਰਦੀਆਂ ਵਾਲੇ ਤਾਂ ਪੈ ਜਾਂਦੇ ਨੇ। ਪਰ ਜੇਹੜੇ ਗਰਮੀ ਹੈ ਜੇ ਉਹ ਤਾਂ ਬਿਲਕੁਲ ਵੀ ਨੀ ਦੂਜੇ ਤੇ ਸਮੈ ਮਤਲਬ ਗਰਮੀ ਦੇ ਨਾਲ ਤੇ ਬੜਾ ਬੁਰੇ ਹਾਲ ਹੋ ਜਾਂਦਾ ਕੱਪੜਿਆਂ ਦਾ ਵੀ
ਹੋਰ ਦੱਸੋ, ਬੱਚੇ ਸਭ ਵਧੀਆ ਘਰ।
ਹੋਰ ਸਭ ਵਧੀਆ ਚੱਲ ਰਿਹਾ ਬਸ।
ਲਗੇ ਦੇ ਨਿਆਣੇ।
ਹੋਰ ਹੁਣੇ ਇਹ ਪ੍ਰੋਜੈਕਟ ਵਗੈਰਾ ਬਣਾਦੀਆਂ ਪਇਆ, ਸੀ ਤੇ ਹੁਣ ਸੋ ਗਈਆਂ ਨੇ।
ਚਲੋ ਬਣਾ ਲੋ, ਫਿਰ ਪ੍ਰੋਜੈਕਟ ਆਪਣੇ, ਠੀਕ ਏ ਫਿਰ ਕਰਦੀ ਆ ਫੋਨ ਤੁਹਾਨੂੰ।
ਚਲੋ ਠੀਕ ਹੈ, ਫਿਰ ਸਸ਼ਿ ਸ਼੍ਰੀ ਅਕਾਲ ਜੀ।
ਚੰਗਾ, ਜੀ ਸਸਿ ਸ਼੍ਰੀ ਅਕਾਲ।